ਹਾਂ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ -ਠਾਕ ਹੋ ਜੀ।
ਹਾਂਜੀ ਠੀਕ ਹੈ, ਤੁਸੀਂ ਸੁਣਾਓ?
ਵਧੀਆ ਜੀ ਵਧੀਆ ਫਰੀ ਹੋ ਗਏ ਸੀ ਅੱਜ ਸੁਬਾਹ- ਸੁਬਾਹ ਯਾਦ ਕਰ ਲਿਆ ਤੁਸੀ।
ਬੱਸ ਏਦਾਂ ਹੀ ਅਜੇ ਕੰਮ ਵਿੱਚੇ ਵਿੱਚ ਹੋਏ ਰਿਹਾ ਵੀ ਤੇ ਵਿੱਚੇ ਲੱਗੇ ਹੋਏ ਆ ਬਸ
ਚਲੋ ਵਧੀਆ, ਵੈਸੇ ਵੀ ਗਰਮੀ 'ਚ' ਨਾ ਦੇਖੋ ਹਨਾ ਥੋੜਾ ਆਰਾਮ ਲੈ- ਲੈ ਕੇ ਫਿਰ
ਹਾਂ ਰਾਮ- ਰਾਮ ਲੈ ਕੇ ਕਰਨਾ ਪੈਂਦਾ ਜੀ ਪਸੀਨਾ ਬੜਾ ਆ ਜਾਂਦਾ ਹੈਗਾ ਫਿਰ ਬੰਦਾ ਕਹਿੰਦਾ ਥੋੜ੍ਹੀ ਦੇਰ
ਨਾਲੇ ਉੰਝ ਵੀ ਸਾਰਾ ਦਿਨ ਹੁੰਦਾ ਹਨਾ ਬਾਅਦ ਚ ਦੇਖੋ ਆਪਾਂ ਵਿਹਲੇ ਬਹਿ ਜਾਂਦੇ ਆ ਕੰਮ ਤੋ ਜਲਦੀ ਕਰਕੇ ਫਿਰ ਉਂਝ ਨੀ ਟਾਈਮ ਪਾਸ ਹੁੰਦਾ ਹੈਗਾ। ਹਾਂਜੀ-ਹਾਂਜੀ
ਫਿਰ ਬਹਿ ਗਏ
ਬਿਲਕੁਲ- ਬਿਲਕੁਲ ਸਹੀ ਗੱਲ ਹੈ ਜੀ, ਹਾਂ ਹਾਂਜੀ ਹੋਰ ਸੁਣਾਓ
ਹੋਰ ਬਸ ਠੀਕ ਹੈ। ਤੁਸੀਂ ਘਰ ਫਿਰ ਦਰਵਾਜ਼ੇ ਵਗੈਰਾ ਕਿਸ ਚੀਜ਼ ਦਾ ਲਗਾਏ ਹੋਏ ਹੈ
ਅਸੀਂ ਲੱਕੜ ਦੇ ਹੀ ਲੱਗੇ ਹੋਏ ਨੇ ਤੇ ਤੇ ਵੈਸੇ ਹੁਣ ਮਤਲਬ ਅਸੀਂ ਨਵਾਂ ਘਰ ਬਣਾਉਣ ਲਈ ਸੋਚ ਰਹੇ ਸੀਗੇ ਵੀ ਚਲੋ ਪਹਿਲਾਂ ਮਤਲਬ ਦੇਖ ਰਹੇ ਸੀ ਵੀ ਚਲੋ ਜੇ ਬਣਿਆ ਬਣਾਇਆ ਮਿਲਜੇ ਜਿਹੜਾ ਸਾਡਾ ਘਰ ਹੈ ਉਹ ਪੁਰਾਣੇ ਜਮਾਨੇ ਦਾ ਬਣਿਆ ਹੋਇਆ, ਮਤਲਬ ਜਿਵੇਂ ਪੁਰਾਣੇ ਨਕਸ਼ੇ ਨਾਲ ਬਣਿਆ ਹੋਇਆ। ਤੇ ਮਤਲਬ ਹੁਣ ਸੋਚ ਰਹੇ ਸੀ ਵੀ ਚਲੋ ਦੁਬਾਰਾ ਹਨਾ ਵੀ ਚਲੋ ਕੋਈ ਬਣਿਆ ਬਣਾਇਆ ਮਿਲ ਜੇ ਬਟ ਫਿਰ ਐਵੇਂ ਹੁੰਦਾ ਵੀ ਆਪਣੇ ਚੋਇਸ ਦੇ ਰਿਕੋਡਿੰਗ ਬਣਵਾਈਏ ਹਨਾ। ਤੇ ਤਾਂ ਕਰਕੇ ਹਾਂਜੀ ਫਿਰ ਹੁਣ ਸੋਚ ਰਹੇ ਸੀਗੇ ਪਰ ਪਹਿਲਾਂ ਕਹਿ ਰਹੇ ਸੀ ਵੀ ਦੇਖ ਲੈਂਨੇ ਆ ਵੀ ਕਿਵੇਂ ਦਾ ਬਣਵਾਈਏ ਘਰ
ਅੱਛਾ ਹਾਂ ਪਤਾ ਕੀ ਜਿਹੜਾ ਆਪਣੇ ਹੱਥੀ ਜਿਹੜਾ ਬਣਵਾਇਆ ਹੋਵੇ ਨਾ ਠੇਕੇਦਾਰਾਂ ਨੂੰ ਕਹਿ ਕੇ ਮਟੀਰੀਅਲ ਵੀ ਇਹ ਪੈ ਜਾਂਦਾ ਤਰਾਈ ਵੀ ਚੰਗੀ ਹੋ ਜਾਂਦੀ ਹੈ
ਹਾਂਜੀ ਨਾਲੇ। ਇੱਕ ਚੀਜ਼ ਹੋਰ ਵੀ ਹੈ ਨਾ ਵੀ ਮੈਂ ਕਿਹਾ ਜਿਹੜੀ -ਜਿਹੜੀ ਆਪਣੇ ਰੀਝ ਹੁੰਦੀ ਆ ਵੀ ਹਾਂ ਇੱਥੇ ਇਹ ਚੀਜ਼ ਬਣੀ ਹੋਵੇ, ਇੱਥੇ ਐਵੇਂ ਦਾ ਵਾਲ ਪੇਪਰ ਲੱਗਿਆ ਹੋਵੇ, ਇੱਥੇ ਐਵੇਂ ਦਾ ਕੱਪ
ਤੇ ਐਦਾਂ ਹੋਵੇ ਹਨਾ
ਬਿਲਕੁਲ- ਬਿਲਕੁਲ ਮਤਲਬ ਉਹ ਚੀਜ਼ ਅਲੱਗ ਹੀ ਹੁੰਦੀ ਆ ਜੇ ਆਪਾਂ ਐਵੇਂ ਕੋਈ ਜੇ ਬਣਿਆ ਬਣਾਇਆ ਦੇਖਦੇ ਆ ਉਹਦੇ ਚ ਸਾਰੀਆਂ ਚੀਜ਼ਾਂ ਆਪਾਂ ਨੂੰ ਨਹੀਂ ਮਿਲਦੀਆਂ ਹੈਗੀਆਂ
ਨਹੀਂ ਮਿਲਦੀਆਂ ਉਹ ਫਿਰ ਉਹਨਾਂ ਦੀ ਮਰਜ਼ ਮਿੱਟੀ ਬਣਿਆ ਹੁੰਦਾ ਨਾ ਸਾਡੀ ਮਰਜ਼ੀ ਦਾ ਕੁਛ ਵੀ ਨਹੀਂ ਹੁੰਦਾ। ਹਾਂ, ਬੱਸ ਅਸੀਂ ਤਾਂ ਆਪਣਾ ਟਾਇਮ ਦੱਸਦੇ ਕਿ ਸਾਡੇ ਕੋਲ ਟਾਇਮ ਨੀ ਹੈਗਾ ਬਣਾਣ ਦਾ ਟਾਈਮ ਨੀ ਹੈਗਾ ਹਾਂ ਪਰ ਠੇਕੇਦਾਰਾਂ ਨੂੰ ਦੇ ਦੋ ਸਮਾਨ ਲਿਆ ਕੇ ਦੇ ਦੋ ਬੰਦਾ
ਬਿਲਕੁੱਲ, ਹਾਂਜੀ-ਹਾਂਜੀ ਨਾਲੇ ਜਲਦੀ ਵੀ ਹੋ ਜਾਂਦਾ ਫਿਰ ਐਵੇਂ ਠੀਕ ਤੇ ਬਣਾ ਕੇ, ਹਾਂਜੀ-ਹਾਂਜੀ ਜੇ ਆਪਾਂ ਬਿਲਕੁੱਲ-ਬਿਲਕੁੱਲ ਜੇ ਆਪਾਂ ਮਤਲਬ ਦੂਜੇ ਲੋਟ ਬਣਵਾਉਦੇ ਆ ਫਿਰ ਇਹ ਨੀ ਪਤਾ ਦੋ ਸਾਲ ਲੱਗ ਜਾਣ ਢਾਈ ਸਾਲ ਲੱਗ
ਹਾਂ, ਨਹੀ-ਨਹੀ ਸਾਲ ਤਾਂ ਖੈਰ ਫੇਰ ਵੀ ਲੱਗ ਜਾਂਦਾ ਠੇਕੇ ਤੇ ਬਣਾਉਣ ਲਈ ਵੀ ਸਾਲ ਲੱਗ ਜਾਂਦਾ।
ਸਾਲ ਤਾਂ ਲੱਗ ਜਾਂਦਾ
ਹਾਂਜੀ, ਅਸੀਂ ਸ਼ੁਰੂ ਕੀਤਾ ਹੋਇਆ ਨਾ ਤੇ ਸਾਨੂੰ ਕੱਟ ਘੱਟੋ-ਘੱਟ ਨੀ ਛੇ, ਸੱਤ ਮਹੀਨੇ ਹੋ ਗਏ ਨੇ, ਅਕਤੂਬਰ ਚ ਜਾ ਕੇ ਕੰਪਲੀਟ ਹੋਣਾ ਹੈਗਾ। ਅਜੇ ਵੀ ਰਹਿੰਦਾ ਕੰਮ, ਕੰਮ ਚੱਲਿਆ ਮਤਲਬ ਢਾਂਚਾ ਖੜਾ ਕਰਨ ਨੂੰ ਤਾਂ ਜਲਦੀ ਬਣਾ ਲੈਂਦੇ ਨੇ ਲੈਂਟਰ ਵੀ ਪੈ ਜਾਂਦਾ, ਢਾਂਚਾ ਵੀ ਖੜਾ ਹੋ ਜਾਂਦਾ, ਜਿਹੜੀ ਅੰਦਰ ਨਿੱਕੀ -ਨਿੱਕੀ ਚੀਜ਼ਾਂ ਹਾਂ ਨਿੱ ਹਮ, ਨਹੀਂ-ਨਹੀਂ-ਨਹੀਂ ਫਸਟ ਤਾਂ ਲਾਸਟ ਵਿੱਚ ਈ ਪੈਣਾ, ਪਹਿਲੇ ਤਾ ਜੀ ਸੈਂਨੇਟਰੀ ਦਾ ਕੰਮ ਆ ਫਿਰ ਬਿਜਲੀ ਦਾ ਕੰਮ ਨਿੱਕੇ-ਨਿੱਕੇ ਕੰਮ ਇੰਨੇ ਹੁੰਦੇ ਆ ਵਿੱਚ, ਲੈ ਰੱਬ ਦਾ ਨਾਮ
ਹਾਂਜੀ-ਹਾਂਜੀ ਸਹੀ ਗੱਲ ਆ।
ਬਾਥਰੂਮ ਸਾਰੇ ਤਿੰਨ ਦੋ ਅੱਜ ਕਲ ਬਣਾਉਂਦਾ ਬਾਥਰੂਮ ਇੱਕ ਤਾਂ ਬਣਦਾ ਨੀ ਆ ਦੋ-ਦੋ, ਤਿੰਨ-ਤਿੰਨ ਬਾਥਰੂਮ ਰੂਮ ਦੇ ਨਾਲ ਅਟੈਚ ਬਣਨਗੇ, ਫਿਰ ਕੀ ਬੋਲਦੇ ਵਾਸ਼ਰੂਮ ਵਗੈਰਾ ਹੈਨਾ, ਫੇਰ ਕੀ ਬੋਲਦੇ ਆ ਕਿਚਨ ਦਾ ਕੰਮ ਕਿੰਨਾ
ਬਿਲਕੁੱਲ-ਬਿਲਕੁੱਲ ਸਹੀ ਐ। ਤੇ ਹੁਣ ਮਤਲਬ ਤੁਸੀਂ ਕਿੱਦਾਂ ਦਾ ਨਕਸ਼ਾ ਬਣਵਾ ਰਹੇ ਓ, ਹੈਨਾ ਚਲੋ ਥੋੜਾ ਜਾ ਮੈਨੂੰ ਵੀ ਪਤਾ ਲੱਗਜੂ ਗਾ।
ਹਾਂ ਨਹੀਂ ਸਾਡਾ ਸ਼ੁਰੂ ਹੋਇਆ- ਹੋਇਆ। ਹਾਂਜੀ, ਹੁਣ ਤਾਂ ਬਸ ਕੀ ਬੋਲਦੇ ਨਾ ਸੈਂਨੇਟਰੀ ਵਾਲੇ, ਬਿਜਲੀ ਵਾਲੇ ਲੱਗੇ ਹੋਏ ਨੇ। ਕਿਚਨ ਦਾ ਕੰਮ ਹੋ ਰਿਹਾ ਨਾਲ ਅਸੀਂ ਟਾਇਲਸ ਵਗੈਰਾ ਪ ਹਾਂ ਟਾਇਲ ਵਗੈਰਾ ਲਗਵਾਈ, ਅਸੀਂ ਪੱਥਰ ਨੀ ਲਗਵਾਇਆ।
ਓਕੇ, ਠੀਕ ਐ ਠੀਕ ਐ ਤੇ ਮਤਲਬ ਜਿਵੇਂ ਕੀ ਕਹਿੰਦੇ ਆ ਤੇ ਜਿਹੜਾ ਮਤਲਬ ਆਪਣਾ ਨਕਸ਼ਾ ਹੈਨਾ ਵੀ ਰਸੋਈ ਵਗੈਰਾ ਕਿਵੇਂ-ਕਿਵੇਂ ਪਹਿਲਾਂ ਦੂਈ ਬਣੀ ਆ ਅੰਦਰ ਐਂਟਰ ਕਰਕੇ, ਕਿ ਕਿਵੇਂ?
ਸਾਡੇ ਨਾ ਪਹਿਲੇ, ਗੇਟ ਤੋਂ ਨਾ ਸਿੱਧਾ ਸਾਹਮਣੇ ਕਿਚਨ ਨਜ਼ਰ ਆਦੀ ਐ।
ਠੀਕ ਐ, ਠੀਕ ਆ।
ਕਿਚਨ ਦੇ ਨਾਲ ਬੈਕ ਸਾਈਡ 'ਤੇ ਰੂਮ ਹੈਗਾ ਰੂਮ ਦੇ ਨਾਲ ਹੀ ਵੋਸ਼ਰੂਮ ਅਟੈਚ ਹੈਗਾ।
ਓਕੇ।
ਹਾਂਜੀ ਫੇਰ ਆ ਗਿਆ, ਆਪਣਾ ਲੋਭੀ ਆ ਗਈ ਵਿੱਚ। ਲੋਭੀ ਦੇ ਨਾਲ ਈ ਰੂਮ ਆ ਗਿਆ ਇੱਕ ਹੋਰ।
ਓਕੇ।
ਹਾਂਜੀ, ਅਸੀਂ ਵਾਸ਼ਰੂਮ ਇੱਕ ਨੀਚੇ ਇੱਕ ਈ ਬਣਾਇਆ।
ਓਕੇ, ਨਹੀਂ ਦੇਖੋ ਜ਼ਿਆਦਾ ਦਾ ਕੋਈ ਫਾਇਦਾ ਵੀ ਨੀ।
ਹਾਂਜੀ, ਫੇਰ ਉੱਪਰ ਇੱਕ ਵਾਸ਼ਰੂਮ ਤੇ ਇੱਕ ਰੂਮ ਬਣਾਇਆ।
ਓਕੇ-ਓਕੇ।
ਹਾਂਜੀ।
ਤੇ ਪੌੜੀਆਂ ਕਿੱਦਾ ਦਾ, ਤੁਸੀਂ ਮਤਲਬ ਅੰਦਰ
ਨਹੀਂ- ਨਹੀਂ ਅੰਦਰ ਦੀ ਪੌੜੀਆਂ ਕੱਢੀਆਂ, ਅਜੇ ਪੌੜੀਆਂ ਦੇ ਵਿੱਚ ਵੀ ਸਟੈਂਡ ਵਗੈਰਾ ਸਟੀਲ ਦੇ ਲੱਗਣੇ ਆ, ਉਹ ਨਹੀਂ ਅਜੇ ਲੱਗੇ ਵੇ। ਉਹ ਲਾਸਟ ਵਿੱਚ ਕਹਿੰਦੇ, ਲਗਾਉਂਦੇ ਆਂ। ਅਸੀਂ ਕਿਹਾ ਜਿਹੜਾ- ਜਿਹੜਾ ਸਮਾਨ ਆ, ਸਾਨੂੰ ਲਿਸਟ ਲਿਆ ਦੇ ਦਿੱਤੀ, ਚਲੋ ਅਸੀਂ ਮੰਗਾ ਕੇ ਤੁਹਾਨੂੰ ਦੇਵਾਂਗੇ, ਵਿੱਚ ਚੱਕਰ ਮਾਰਾਂਗੇ। ਜਾ ਕੇ ਤੇ ਦੇਖ ਆਨੇ। ਕਈ ਵਾਰੀ ਦਿਨ 'ਚ ਦੋ ਵਾਰੀ ਵੀ ਚਲੇ ਜਾਣਾ ਪੈਂਦਾ।
ਹਾਂਜੀ-ਹਾਂਜੀ, ਨਹੀਂ ਫੇਰ ਤਾਂ ਉਹ ਦੇਖੋ ਗੇੜੇ ਲੱਗੇ ਜਾਂਦੇ ਨੇ। ਕਦੇ ਕੁਛ ਲਿਆ ਦੋ, ਕਦੇ ਕੁਛ ਲਿਆ ਦੋ। ਹਾਂਜੀ ਹਾਂਜੀ, ਮਤਲਬ ਮੈਨੂੰ ਐਵੇਂ ਆ ਦੇਖੋ ਹਨਾ ਇੱਕ ਤਾਂ ਮੈਨੂੰ ਐਵੇਂ ਵੀ, ਜਿਵੇਂ ਹੁਣ ਦੇਖੋ ਘਰ ਦੇ ਮਤਲਬ ਬਾਹਰ ਖੁੱਲ੍ਹਾ ਜਾਂ ਵਿਹੜਾ ਹੋ ਕੇ ਉੱਥੇ ਨਾ ਮਤਲਬ ਇੱਕ ਪਾਰਕ ਬਣਿਆ ਹੋਵੇ ਵਧੀਆ ਜਾ। ਜਿੱਥੇ ਥੋੜ੍ਹਾ- ਥੋੜਾ ਜਿਵੇਂ ਹਲਕਾ ਜਿਹਾ ਘਾਹ ਜਾ ਨੀ ਹੁੰਦਾ ਹੈਗਾ, ਤੇ ਇੱਕ ਮੈਨੂੰ ਇਹ ਚੀਜ਼ ਹੈਗੀ ਹੈ, ਵੀ ਮੂਹਰੇ ਵੀ ਵੱਡਾ ਸਾਰਾ ਜਿਵੇਂ ਆਪਾਂ ਪੂਲ ਜਾਂ ਬਣਾ ਲੈਂਦੇ ਆ ਹਨਾ।
ਹਾਂ, ਹਾਂ, ਹਾਂ।
ਵੀ ਉਹ ਚੀਜ਼ ਬਣੀ ਹੋਵੇ, ਮੈਨੂੰ ਇਹ ਦੋ ਚੀਜ਼ਾਂ ਦਾ ਬੜਾ ਸ਼ੌਕ ਆ ਨਾ।
ਅੱਛਾ, ਉਹ ਫਿਰ ਜਗ੍ਹਾ ਖੁੱਲੀ ਹੋਵੇ ਨਾ, ਹੁਣ ਸੋ ਗਜ ਦੀ ਜਗ੍ਹਾ ਵਿੱਚ ਤਾਂ ਇਨਾ ਕੁਛ ਹੋਣਾ ਹੀ ਨੀਗਾ।
ਬਿਲਕੁਲ- ਬਿਲਕੁਲ ਹਾਂਜੀ, ਜਗ੍ਹਾ ਤੇ ਵੀ ਡਿਪੈਂਡ ਕਰਦਾ।
ਵੀ ਡਿਪੈਂਡ ਕਰਦਾ, ਹੁਣ ਜੇ ਕਿਸੇ ਕੋਲ ਦੋ ਸੌ, ਢਾਈ ਸੌ ਗਜ ਜਗ੍ਹਾ ਹੈਗੀ ਆ, ਫੇਰ ਉਹ ਹੁਣ ਉਹ ਸਾਡੇ ਰਿਸ਼ਤੇਦਾਰ ਨੇ ਬਣਾਇਆ ਇੱਕ ਸੌ ਪੈਂਤੀ ਗਜ ਜਗ੍ਹਾ, ਉਹਨੇ ਦੋ ਰੂਮ ਬਣਾਏ ਤੇ ਲੋਬੀ ਬਣਾਈ, ਕਿਚਨ ਬਣਾਇ ਉਹਨੇ ਥੋੜ੍ਹੀ ਜਿਹੀ ਬਾਹਰ ਨਾ ਕੱਚੀ ਜਗ੍ਹਾ ਰੱਖੀ। ਉਹਨੇ ਬੜੇ ਸੋਹਣੇ ਸਬਜ਼ੀਆਂ ਸੁਬਜ਼ੀਆਂ ਲਗਾਈਆਂ ਉੱਥੇ ਨਾ।
ਹਾਂਜੀ- ਹਾਂਜੀ, ਮਤਲਬ ਸਾਡੇ ਵੀ
ਲਗਾਏ।
ਹਾਂਜੀ- ਹਾਂਜੀ।
ਯਾਨੀ ਕਿ ਤੇਤੀਵ। ਪੈਂਤੀ ਗਜ ਯਾਨੀ ਕਿ ਸੌ ਗਜ਼ ਚ ਉਹਨੇ ਮਕਾਨ ਬਣਾਇਆ, ਪੈਂਤੀ ਕੁ ਗਜੇ ਉਹ ਨੇ ਨਾ ਏਦਾਂ ਹੀ ਛੱਡੀ। ਅੱਗੇ, ਹਾਂ। ਤੇ ਬਹੁਤ ਸੋਹਣਾ ਮਤਲਬ ਲਗਾਏ ਹੋਏ ਆ ਉਹਨਾਂ ਨੂੰ ਨਾ, ਉਹਦੇ ਹਸਬੈਂਡ ਨੂੰ ਬੜਾ ਸ਼ੌਕ ਹੈਗਾ ਸੀਗਾ।
ਹਾਂਜੀ- ਹਾਂਜੀ, ਮੇਰੇ ਵੀ ਦੇਖੋ ਮਤਲਬ ਮਾਸੀ ਜੀ ਹੋਣਾ ਨੇ ਬਣਾਇਆ ਘਰ। ਉਹਨਾਂ ਨੇ ਦੇਖੋ ਖੇਤਾਂ ਦੇ ਵਿੱਚ ਬਣਾਇਆ, ਖੇਤਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਕਾਫ਼ੀ ਜ਼ਮੀਨ ਹੁੰਦੀ। ਆ ਹਨਾ, ਤੇ ਮਤਲਬ ਪਹਿਲਾਂ ਦੇਖੋ ਉਹਨਾਂ ਨੇ ਸਿੱਧੀ ਸੜਕ ਆਲੇ ਦੁਆਲੇ ਕੰਧਾਂ ਕਰਕੇ ਸਿੱਧੀ ਸੜਕ ਕੱਢੀ ਹੈ, ਮਤਲਬ ਲੰਘਣ ਲਈ। ਵੀ ਜਿਵੇਂ ਆਪਾਂ ਕਹਿ ਦਿਨੇ ਆ, ਰਸ ਤਾਜ਼ਾ ਬਣਿਆ ਹੁੰਦਾ, ਜਿਵੇਂ ਪੈਲਸਾਂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਉਵੇਂ ਬਣਾਇਆ। ਫਿਰ ਅੱਗੇ ਮਤਲਬ ਬਹੁਤ ਖੁੱਲ੍ਹਾ ਸਾਰਾ ਵਿਹੜਾ ਬਣਾ ਕੇ ਉਹ ਨੇ ਠੀਕ ਹੈ। ਉਵੇਂ ਹੀ ਬਹੁਤ ਵੱਡਾ ਸਾਰਾ ਪੂਲ ਜਿਹਾ ਬਣਾਇਆ ਹੋਇਆ ਹੈਗਾ ਉਹਨਾਂ ਨੇ। ਜਿਵੇਂ ਨਹਾਣ ਵਗੈਰਾ ਲਈ ਹਨਾ ਏਦਾਂ ਵੀ ਬੱਚਿਆਂ ਨੂੰ ਕਈ ਵਾਰ ਹੁੰਦਾ ਵੀ ਚਲੋ ਤੇ ਫਿਰ ਉਹਨਾ ਨੇ ਉਵੇਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਘਾਹ ਵਗੈਰਾ ਹਨਾ ਉਹ ਚੀਜ਼ ਵੀ ਮਤਲਬ ਕਿ ਸੈਂਟਰ ਦੇ ਵਿੱਚ ਸੀ ਕਿਉਂਕਿ ਉਹਨਾਂ ਦੀ ਜਗ੍ਹਾ ਬਹੁਤ ਖੁੱਲੀ ਸੀ ਨਾ।
ਆਪਾਂ ਜਗ੍ਹਾ ਤੇ ਸਿਰ ਤੇ ਹੈ ਨਾ ਜੀ ਜਗ੍ਹਾ ਖੁੱਲੀ ਹੋਵੇ ਤੇ ਫੇਰ ਬੜਾ ਕੁੱਝ ਬਣ ਜਾਂਦਾ।
ਹਾਂਜੀ- ਹਾਂਜੀ, ਫੇਰ ਮਤਲਬ ਇਹ ਚੀਜ਼ਾਂ ਬਣਾਉਣ ਤੋਂ ਬਾਅਦ ਫੇਰ ਮਤਲਬ ਘਰ ਦਾ ਮਤਲਬ ਜਿਹੜੀ ਸ਼ੁਰੂਆਤ ਆ ਫੇਰ ਹੁੰਦੀ ਹੈ। ਫੇਰ ਮਤਲਬ ਸਾਹਮਣੇ ਈ ਰਸੋਈ ਆ ਜਾਂਦੀ ਆ, ਫਿਰ ਨਾਲ ਹੀ ਮਤਲਬ ਅੱਗੇ ਕਮਰੇ ਸ਼ੁਰੂ ਹੋ ਜਾਂਦੇ ਨੇ ਵਿੱਚ ਦੀ ਪੌੜੀ ਕੱਢੀ ਹੋਈ ਆ ਉਹਨਾਂ ਨੇ।
ਹਮ--ਹਮ- ਹਮ
ਹਾਂਜੀ- ਹਾਂਜੀ, ਮਤਲਬ ਬਹੁਤ ਵਧੀਆ ਬਣਿਆ ਹੋਇਆ। ਤੇ ਮਤਲਬ ਜਿਵੇਂ ਫਲਾਵਰ ਵਗੈਰਾ ਫੁੱਲ ਵਗੈਰਾ ਤੇ ਸਬਜ਼ੀਆਂ ਵਗੈਰਾ ਲਗਾਉਣ ਲਈ ਅਲੱਗ ਜਗ੍ਹਾ ਰੱਖੀ ਹੋਈ ਹੈ ਉਹਨਾਂ ਨੇ ਉੱਥੇ ਲਗਾ ਰੱਖੀਆਂ ਨੇ। ਹਾਂਜੀ -ਹਾਂਜੀ। ਫੇਰ ਘਰ ਦੀ ਪਿਛਲੀ ਸਾਈਡ ਵੀ ਇੱਕ ਗੇਟ ਕੱਢਿਆ ਹੋਇਆ ਉੱਥੇ ਵੀ ਪਿੱਛੇ ਜਗ੍ਹਾ ਛੱਡੀ ਹੋਈ ਐ।
ਅੱਛਾ।
ਹਾਂਜੀ- ਹਾਂਜੀ।
ਬਸ ਉਹ ਫਿਰ ਪਿੰਡ ਦੇ ਵਿੱਚ ਫਿਰ ਇੱਕੋ ਹੀ ਖੇਤਾਂ 'ਚ ਇੱਕੋ ਹੀ ਮਕਾਨ ਹੋਣਾ ਉਹਨਾਂ ਦਾ
ਹਾਂਜੀ -ਹਾਂਜੀ ਨਹੀਂ ਐਵੇਂ ਤਾਂ ਦੇਖੋ ਹੈਗੇ ਨੇ ਜੀ ਹੈਗੇ ਨੇ ਮਤਲਬ ਬਟ ਘੱਟ ਨੇ, ਮਤਲਬ ਇਹ ਆ ਵੀ ਉਹਨਾਂ ਨੂੰ ਹਾਂਜੀ, ਮਤਲਬ ਕੇ ਉਹਨਾਂ ਨੂੰ ਇਹ ਹੈ ਵੀ ਰਾਖੀ ਮਤਲਬ ਕੇ ਹੁੰਦਾ ਵੀ ਰਾਖੀ ਦਾ ਧਿਆਨ ਰੱਖਣਾ ਪੈਂਦਾ ਵੀ ਜਿਵੇਂ ਹੁਣ ਮੰਨ ਲਓ ਜਦੋਂ ਉਹ ਘਰ ਬਣਾ ਰਹੇ ਸੀਗੇ ਤਾਂ ਉਹਨਾਂ ਦੀ ਚੋਰੀ ਹੋ ਗਈ ਸੀਗੀ, ਵੀ ਜਿਵੇਂ ਹੁਣ ਉਹ ਦੇਖੋ ਕਿਉਂਕਿ ਉਹਨਾਂ ਨੇ ਸਾਰਾ ਸਮਾਨ ਏ ਟੂ ਜੈਡ ਜੋ ਵੀ ਫਰਨੀਚਰ ਦਾ ਲਗਾ ਲਓ ਹਨਾ। ਕੋਈ ਅ ਡੈਕੋਰੇਸ਼ਨ ਦਾ ਸਮਾਨ ਲਗਾ ਲਓ ਜਿਵੇਂ ਸੋ਼ਪੀਸ ਹੁੰਦੇ ਨੇ ਸਾਰੇ ਚੀਜ਼ਾਂ ਨਵੀਆਂ ਲਿਆਂਦੀਆਂ ਨੇ।
ਅੱਛਾ- ਅੱਛਾ।
ਮਤਲਬ ਜਦੋਂ ਘਰ ਪਾ ਰਹੀ ਸੀਗੀ ਉਹ ਹੌਲੀ ਹੌਲੀ ਜਿਵੇਂ ਇਨਵੈਟਰ ਵਗੈਰਾ ਰੱਖ ਤੇ ਏ ਸੀ ਵਗੈਰਾ ਲਗਾਇਆ ਹੋਇਆ ਸੀਗਾ, ਤੇ ਉਦੋਂ ਉਹਨਾਂ ਦੀ ਚੋਰੀ ਹੋ ਗਈ ਸੀਗੀ। ਤੇ ਫਿਰ ਉਸ ਤੋਂ ਬਾਅਦ ਤਾਂ ਕਰਕੇ ਮਤਲਬ ਹੁਣ ਉਹਨਾਂ ਨੇ ਕੈਮਰੇ ਵਗੈਰਾ ਲਗਾਏ ਹੋਏ ਨੇ ਹਨਾ ਰਾ ਖੀ ਕਰਨੀ ਪੈਂਦੀ ਹੈ। ਫਿਰ ਇਸ ਕਰਕੇ ਉਹਨਾਂ ਨੇ ਕੁੱਤੇ ਵੀ ਰੱਖੇ ਨੇ ਕਿਉਂਕਿ ਵੀ ਨਾਲੇ ਜੇ ਕੋਈ ਆਉਂਦਾ ਖੇਤਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਹਨਾ ਐਵੇਂ ਇਕੱਲੇ ਸੁੰਨਸਾਨ ਜੀ ਫੇਰ ਮਤਲਬ ਕਿ ਧਿਆਨ ਦੀ ਲੋੜ ਪੈਂਦੀ ਆ।
ਹੂੰ।
ਪਰ ਮਤਲਬ ਐਵੇਂ ਆ ਵੀ ਚਲੋ, ਖੇਤਾਂ ਚ ਵਧੀਆ ਖੁੱਲ੍ਹੀ ਜਿਹੀ ਜਗ੍ਹਾ ਪੈ ਜਾਂਦੀ ਆ।
ਹੂੰ -ਹੂੰ ਵੈਸੇ ਵੀ ਮਕਾਨ ਬਣਾਉਦਾ ਸ ਸਭ ਤੋਂ ਪਹਿਲੇ ਜਦੋਂ ਲਾਸਟ ਸਭ ਤੋਂ ਪਹਿਲੇ ਹੀ ਲਾਸਟ ਜੋ ਵੀ ਸਮਝ ਲਓ ਤੁਸੀਂ ਇਨਵਰਟਰ ਸਭ ਤੋਂ ਪਹਿਲਾਂ ਹੀ ਰੱਖਣਾ ਪੈਂਦਾ। ਪਿੰਡ ਲੈ ਜਾ ਹਾਂਜੀ ਇਨਵਰਟਰ ਏ। ਹੋਰ ਅਸੀਂ ਇਹੀ ਕਹਿ ਰਹੇ ਜੇ ਸਾਡੀ ਤਿਆਰੀ ਹੋ ਗਈ ਪਹਿਲੇ ਇਨਵੇਟਰ ਦੀ ਅਸੀਂ ਵਿੱਚ ਹੀ ਫਿਟਿੰਗ ਕਰਵਾ ਲਈ ਹੋਈ ਨਾ ਇਨਵੇਟਰ ਬਸ ਪਹਿਲੇ ਨੰਬਰ ਤੇ ਇਨਵੇਟਰ ਹੀ ਲਗਾਉਣਾ ਫਿਰ ਹੁਣ ਫਰਨੀਚਰ ਵਗੈਰਾ ਵੀ ਅਸੀਂ ਸਾਰਾ ਨਵਾਂ ਲੈਣਾ, ਕਾਫੀ ਪੁਰਾਣਾ ਹੋ ਗਿਆ ਹੈ ਫਰਨੀਚਰ ਵੀ ਸਾਡਾ ਵੀ
ਹਾਂਜੀ ਉਹਨਾਂ ਨੇ ਵੀ ਹਾਲਾਂ ਤੱਕ ਕਿ ਉਹਨਾਂ ਨੇ ਭਾਂਡੇ ਤੱਕ ਵੀ ਸਾਰੇ ਨਵੇਂ ਲਿੱਤੇ ਨੇ। ਭਾਂਡੇ ਹੋ ਗਏ ਹਨਾ, ਤੇ ਮੰਨ ਲੋ ਜਿਹੜਾ ਵੀ ਆਪਣਾ ਬੈਡ, ਅਲਮਾਰੀ, ਸੋਫੇ, ਅਲਮਾਰੀ ਦੇਖੋ, ਲੋੜ ਹੀ ਨੀ ਹੁੰਦੀ ਕੱਪ ਬੋਰਡ ਬਣਾਏ ਹੋਏ ਨੇ।
ਹਾਂਜੀ -ਹਾਂਜੀ।
ਤੇ ਬਾਕੀ, ਜੋ ਵੀ ਹਨਾ ਮਤਲਬ ਕੇ ਕੋਈ ਵੀ ਸ਼ੋਅ ਪੀਸ਼ ਹੈ, ਕੋਈ ਪੱਖੇ ਹੋ ਗਏ, ਏ ਸੀ, ਮਤਲਬ ਦੇਖੋ ਅੱਠ ਕਮਰੇ ਨੇ। ਅੱਠੇ ਕਮਰਾਂ ਦੇ ਵਿੱਚ ਨਵੇਂ ਏ ਸੀ ਲਾਏ ਨੇ।
ਹ
ਬਾਕੀ ਜਿਹੜੇ ਪੁਰਾਣੇ ਘਰ 'ਚ ਸੀਗੇ, ਉਹ ਉੱਥੇ ਐਵੇਂ ਲੱਗਦੇ ਛੱਡੇ ਆਏ ਹਨਾ। ਵੀ ਚਲੋ ਕਈ ਵਾਰ ਕੋਈ ਆ ਜਾਂਦਾ ਹੈ, ਵੈਸੇ ਤੁਹਾਡੇ ਕੋਠੀ 'ਚ ਜਗ੍ਹਾ ਕਾਫ਼ੀ ਹੈ, ਮਤਲਬ ਲੋੜ ਨੀ ਹੈਗੀ ਉੱਧਰ। ਪਰ ਫਿਰ ਵੀ ਉਹਨਾਂ ਨੇ, ਸਾਰੇ ਮਤਲਬ ਦੁਬਾਰਾ ਨਵੇਂ ਸਿਰ ਤੋਂ ਸਾਰੀਆਂ ਚੀਜ਼ਾਂ ਲਗਾਈਆਂ।
ਹੂੰ। ਨਾਲੇ ਜੀ ਦੇਖੋ, ਜਿਹਦੇ ਕੋਲ ਪੈਸਾ ਖੁੱਲਾ ਨਾ, ਉਹਨੇ ਸਭ ਕੁਛ ਲਗਾਨਾ ਹੀ, ਕਰਨਾ ਹੀ ਐਂ।
ਬਿਲਕੁਲ -ਬਿਲਕੁਲ ਐਵੇਂ ਹੁੰਦਾ ਅਗਲੇ ਨੂੰ ਹਨਾ, ਚਲੋ ਕਾਫ਼ੀ ਟਾਈਮ ਬਾਅਦ ਸਮਾਂ ਆਇਆ, ਘਰ ਪਾਉਣ ਦਾ ਵਿੱਚ ਚਲੋ ਸਾਰੀਆਂ ਰੀਜ਼ਾਂ ਪੂਰੀਆਂ ਕਰੀਏ, ਸਾਰੀਆਂ ਨਵੀਆਂ- ਨਵੀਆਂ ਚੀਜ਼ਾਂ। ਹਾਂਜੀ -ਹਾਂਜੀ, ਇਹ ਚੀਜ਼ ਹੋ ਜਾਂਦੀ ਐਂ।
ਇਹ ਤਾਂ ਹੈਗਾ।
ਹਾਂਜੀ-ਹਾਂਜੀ।
ਅਸੀਂ ਵੀ ਬਸ ਹੁਣ, ਉਸ ਹਿਸਾਬ ਨਾਲ ਦੇਖ ਰਹੇ ਸੀ, ਵੀ ਐਵੇਂ ਦਾ ਘਰ ਪਾਣਾ ਦਾ ਖੁੱਲ੍ਹਾ ਜਾ ਹੀ ਪਾਣਾ।
ਹਾਂ ਖੁੱਲ੍ਹਾ ਹੀ ਪਾਣਾ, ਪਤਾ ਕੀ ਵੱਡਾ ਘਰ ਬਣਾ ਤਲੋਂ ਸਫਾਈਆਂ ਬੜੀਆਂ ਕਰਨੀਆਂ ਪੈਂਦੀਆਂ ਬੰਦੇ ਹੈ ਤਾਂ ਕੰਮ ਵਾਲੀ ਲਗਾਓ, ਕੰਮ ਵਾਲੀਆਂ ਵੀ ਅੱਜ-ਕੱਲ੍ਹ ਨਹੀਂ ਆਦੀਆਂ।
ਇਹ ਤਾਂ ਗੱਲ ਸਹੀ ਹੈ ਜੀ।
ਤਿੰਨ-ਤਿੰਨ ਹਜ਼ਾਰ ਲੈਦੀਏ, ਫਿਰ ਸਾਰਾ ਦਿਨ ਸਫਾਈ ਤੇ ਲੱਗਦਾ ਹੈਗਾ, ਹੁਣ ਸਾਡਾ ਜਿਹੜਾ ਪੁਰਾਣਾ ਘਰ ਇੰਨਾਂ ਇੰਨਾਂ ਵੱਡਾ, ਮੈਨੂੰ ਸਾਰਾ ਦਿਨ ਲੱਗ ਜਾਂਦਾ। ਹਹ ਹਾਂਜੀ ਠੀਕ ਹੈ, ਹਾਂਜੀ ਠੀਕ ਹੈ। ਠੀਕ ਹੈ, ਓਕੇ, ਸਤਿ ਸ੍ਰੀ ਆਕਾਲ ਜੀ।